ਹੋਲੇ।
ਹਾਂਜੀ, ਕਿੱਧਰ ਗਏ ਹੋਏ ਹੋ ਸੈਰ ਕਰਨ ਗਏ ਹੋਏ ਹੋ ਆਏ ਨੀ ਅਜੇ ਤਕਨ।
ਬਸ ਸੈਰ ਕਰਨ ਗਿਆ ਸੀ। ਮਾੜਾ ਜਿਹਾ ਬਾਜਾਰ ਅਰੇ ਬਸ ਹਾਂ, ਤੁਹਾਨੂੰ ਕਿਵੇਂ ਪਤਾ ਲਗਿਆ?
ਪਤਾ ਲੱਗ ਜਾਂਦਾ ਹੈ ਆਏ ਨੀ ਨਾ, ਬੜੀ ਦੇਰ ਹੋ ਗਈ ਹੈ।
ਹਾਂ, ਬਸ ਬਾਹਰ ਮਿਲ ਗਿਆ ਸੀ ਨ ਬੱਸ।
ਤਦ ਹੀ ਫੋਨ ਆਇਆ ਤੁਹਾਡਾ, ਬਈ ਮੈਂ ਦੱਸ ਦੇਵਾਂ ਲੇਟ ਚੰਗਾ ਸੈਰ ਕਰਦੇ ਕਰਤੇ।
ਬਸ ਉਹ ਮਿਲ ਗਿਆ ਸੀ, ਫਿਰ ਨਾਲ ਚਲ ਗਿਆ ਕੇ ਅੱਗੇ। ਬਸ ਉਸ ਸੈਰ ਕਰਦੇ ਪਏ, ਕੁਛ ਲਿਆਣਾ ਦੱਸੋ, ਕੁਛ ਮਿੱਠਾ ਖਾਣਾ?
ਹ ਹੁਣ ਕੀ ਮਿਲਲੇਗਾ, ਇੰਨੀ ਲੇਟ ਹੋ ਗਏ।
ਨਹੀਂ ਇਸ ਟੈਮ ਦੋ ਦੁਕਾਨਾਂ ਖੁੱਲ੍ਹੀਆਂ ਹੁੰਦੀਆਂ ਨੇ, ਇੱਕ ਤੇ ਨਾ ਉਹ ਅਹ ਕੀ ਨਵੇਂ ਰਬੜੀ ਵਾਲਾ ਬੰਦਾ ਬੈਠਾ ਹੁੰਦਾ ਹੈ। ਜਜਰ ਬੜੀ, ਬੜੀ ਫੇਮਸ ਹੈਗੀ।
ਅੱਛਾ -ਅੱਛਾ।
ਇੱਕ ਤੁਹਾਡਾ ਓ ਕਿ ਨਾ ਬੰਦਾ ਉਹ।
ਰਬੜੀ ਵਾਲੇ ਕੋਲ, ਦਹੀਂ ਦਾ ਮਿਲ ਜਾਏਗਾ ਖੱਟਾ ਜਾਮਨ।
ਅ ਦਹੀਂ ਦੇ ਜਾਮਣ ਨੂੰ ਦੁਕਾਨ ਦੂਜੀ ਔਰ ਉਸ ਦੂਸਰੇ ਮ। ਮਠਾਈਆਂ ਹੁੰਦੀਆਂ ਨੇ, ਉਹ ਰਬੜੀਆਂ ਲ ਤੇ ਦੂਜਾ ਬੰਦਾ ਜਿੰਹਦੇ ਵੱਲੋਂ ਮਿਲਦਾ ਰਗ।
ਅੱਛਾ, ਮੈਂ ਕਿਹਾ ਅਸੀ ਦਹੀ ਜਮਾ ਲੈਂਦੇ ਕੱਲ।
ਦਹੀ ਜਮਾਨੇ। ਦੇ ਲ ਤੁਹਾਨੂੰ ਚਾਹੀਦਾ ਹੈ। ਚਲੋ, ਮੈਂ ਇੱਕ ਵਾਰ ਦੇਖਣਾ, ਮਿਲਦਾ ਤੇ ਉਹੀ ਪਤਾ ਕਰ ਲੈਦਾ।
ਨਹੀਂ ਤੇ ਫੇਰ ਕੋਈ ਗੱਲ ਨਹੀਂ। ਖੁੱਲੀ ਨੀ ਹੋਣੀ ਨਾ, ਲੇਟ ਹੋ ਗਏ ਜਿਆਦਾ। ਮੈਨੂੰ ਪਹਿਲੇ ਧਿਆਨ ਨੀ ਰਿਹਾ, ਮੈਂ। ਕਹਿਣਾ ਸੀ ਧਿਆਨ ਹੀ ਨੀ ਰਿਹਾ, ਇਹ ਤੰਗ ਕਰਦੀ ਪਈ ਸੀ ਨਾ।
ਨਹੀਂ ਹੁੰਦਾ, ਥੋੜ੍ਹੇ ਅੱਗੇ ਤੱਕ ਸੈਰ ਕਰਕੇ ਆਊਂਗਾ, ਫਿਰ ਦੋ ਮਿੰਟ 'ਚ ਲੱਗੇ ਗਿਆ। ਮੇ ਜੇ ਕਿਤੇ ਲਿਆਵਾਂਗਾ।
ਅੱਛਾ, ਦੇਖ ਲੈਣਾ ਫਿਰ। ਕਿਹੜੇ ਦੋਸਤ ਨਾਲ ਆ ਗਏ ਉਹ।
ਅਰੇ ਹੈ ਨੀ ਜਿਹੜਾ, ਕੀ ਨਾਮ ਹੈ, ਅਗਰੇ ਚੋਂਕ ਤੇ ਤਰਨਜੀਤ ਆਪਣਾ।
ਅੱਛਾ- ਅੱਛਾ -ਅੱਛਾ, ਉੱਕੇ।
ਹਾਂ ਬਸ ਉਹ ਮਿਲ ਗਿਆ ਜਸੀਂ ਇੱਕ ਨਾਲ ਹੀ ਸੈਰ ਕਰ ਲੈਂਦੇ ਹਾਂ। ਸੇ ਸੈਰ ਕਰਦੇ ਕਰਦੇ
ਹਾਂਛ, ਹਾਂਜੀ ਸਹੀ ਗੱਲ ਹੈ। ਪੈਕੋਸ ਜਿਆਦਾ ਖਾ ਲੈਣੇ ਨਾ, ਸੈਰ ਦੀ ਲੋੜ ਪੈ ਗਈ ਉਹਨੇ।
ਹੋਰ ਕੀ ਇਹ ਨਾ ਹੈ ਵੀ ਹੈ ਵੀ ਹੋ ਗਏ ਨੇ ਛੋਲੇ ਵੀ ਖਾਦੇਣੇ ਪੈਕੋਸ ਹੋ ਗਏ।
ਹਮ।
ਉਹ ਵੀ ਹੁਣ ਜਾਣੇਆਂ ਤੋਂ ਆਇਏ ਸੀ ਯ ਵੀ ਅੱਜ ਲੇਟ ਹੋ ਗਿਆ ਇਹਨਾਂ ਦੀ। ਬਦੋਲ ਇੱਕਦਮ ਮਿਲ ਗਿਆ ਬਾਰੀ। ਤ ਜਾਣੇ ਗ ਸੀ ਨਾ ਲੇਟ ਗਿਆ ਸੀ, ਅੱਜ ਤੋਂ ਲੇਟ ਰਹਿ ਨੇ।
ਤੁਸੀਂ ਲਿਆਇ ਨੀ ਤੁਹਾਡੀ।
ਪੱਗ ਲਿਆ ਤੇ ਹੈ, ਉਹ ਕ ਹੁਣ ਕਰਤੀ ਕਲ ਜਾਣਾ। ਹਥੇ, ਰਾਤੀ ਕਰੋ ਚੱਕ ਲੈ।
ਹਮ, ਅੱਛਾ
ਤੇ ਪਗ ਇੱਕ ਓਰੇਂਜ ਓ ਕੀ ਨਾ, ਆਪਣਾ ਉਹ ਪਿਆਜੇ ਰੰਗ ਦੀ ਸੀ ਨਾ ਆਪਣੀ ਸੀ ਨਾ ਓ ਉ ਕਿਹੜੀ ਸੀ ਓ ਹਾਜੀ
ਤੇ ਇੱਕ, ਪਰਪਲ ਕਲਰ ਦੀ ਕਹਿਈ ਸੀ
ਪਰ ਫਿਰ ਕਹਿ ਰਿਹਾ ਲੈ, ਉਹ ਇੱਕ ਛੇ ਮੀਟਰ ਮਿਲੀਏ, ਤੇ ਇਕ ਪੌਣੇ ਛੇ ਮੀਟਰ ਹੈਗੀ, ਕਹਿ ਰਹੇ
ਤੁਸੀਂ ਜਿੰਨੀ ਬੰਣਦੇ ਹੋ, ਦੱਸਣਾ ਸੀ ਨਾ।
ਮੈਂ ਛੇ ਪੋਨੇ ਛੇ ਤੋ ਉਪਰ ਚੱਲ ਜਾਂਦੀਆ ਨੇ ਵਾਸਤੇ
ਅੱਛਾ
ਦੇਖ ਲਿਆ ਕਰੋ ਮਤਲਬ ਹਰ ਇੱਕ ਬ੍ਰੈਂਡ ਦਾ ਆਪਣਾ, ਫ਼ਰਕ ਹੁੰਦਾ ਖਰੀ ਦੋ ਜ ਹੁਣ ਕਿਆ ਪਤਾ, ਪੂਰੀ ਆਏ ਨਾ ਆਏ, ਕਟਵਾ ਤੇ ਲਈ ਛੇ ਮੀਟਰ।
ਕੋਈ ਨਾ, ਆ ਜਾਏਗੀ ਹ
ਅੱਛਾ ਮੈਂ ਹੁਣ ਅਗਲੀ ਗਲੀ ਮੋੜਨ ਲਗਾ ਵਾ ਤੇ ਅਪਣਾ ਓ ਛੱਲੀ ਖਾਨੀ ਐ? ਸਵੀਟਕੋਰਨ
ਨਹੀਂ ਜੀ ਹੁਣੇ ਤੇ ਤੁਸੀਂ ਰੱਜੇ ਹੋਏ ਸੀ ਇਨੇ।
ਥੋੜ੍ਹਾ ਜਿਹਾ ਤੇ ਮਤਲਬ ਸੈਰ ਕਰਦੇ ਕਰਦੇ ਮਨ ਕਰਦਾ।
ਨਹੀਂ ਜੀ ਨਹੀਂ ਜੀ।
ਅੱਛਾ ਰਬੜੀ ਖਾਣੀ ਏ ਕਿ ਮੇ ਓ ਬਣਾਉਣ ਦੇ ਪਏ ਯਾਰ ਫਿਰ ਓ ਅਅ ਕੀ ਨਂ ਰਸ ਮਲਾਈ? ਲੱਛੇ ਵਾਲੀ ਕੁਫੀ ਖਾਣੀ ਆ ਮਿੱਠਾ ਘੱਟ ਪਾਉਣਾ ਨਾ?
ਹਾਂ ਜੀ
ਊਹਨੂੰ ਕਹਿ ਦਾ ਮਿੱਠਾ ਘੱਟ ਪਾ ਦੇਗਾ। ਬਲ ਨ ਦੀ ਵਾਰੀ ਤੇ ਹੋਰ ਅੱਛਾ ਮੈਂਨੂੰ ਯਾਦ ਨੀ ਓ ਓਨਰਾ ਹੁਣੇ ਨਾ ਮੋਲ ਬੰਦ ਹੋ ਗਿਆ ਆਪਣਾ ਓ ਵਿਸ਼ਾਲ ਜਾਣਾ ਸੀ ਅ ਲਾ ਹੱਥ ਕਬੈਂਸ ਤੇ
ਉਹ ਤੇ ਹੁਣ ਕਿੱਥੋਂ ਤੇ ਬੜੀ ਲੇਟ ਹੋ ਗਏ ਕੋਈ ਨੀ। ਕੱਲ ਕੱਲ ਮੈਂ ਟਰਾਏ ਜਾਵਾਂਗੀ ਨਾਲ ਵੇਖਾਂਗੀ ਫਿਰ।
ਮੈਂ ਕੱਲ ਅ ਚ ਤੁਹਾਨੂੰ ਦੱਸਣਾ ਸੀ। ਕਿ ਉਹ ਮੈਂ ਓ ਕੱਲ ਜਾਣ ਦਾ ਪਲੈਨ ਕਰ ਰਿਆ ਦਿੱਲੀ ਤੇ ਤਨੂੰ ਕੋਈ ਦਿੱਕਤ ਤੇ ਨੀ ਹੈ?
ਹਾਂਜੀ ਹਾਂਜੀ ਕੋਈ ਨੀ ਟਾਈਮ ਨਾਲ ਆਓਗੇ ਤਾਂ ਈ ਟਾਈਮ ਨਾਲ ਸੋਉਗੇ ਤੇ ਟਾਈਮ ਨਾਲ
ਸਈ ਏ ਆਹ ਦੇਖ ਕੇ ਆਵਾਂਗੇ ਕੱਲ ਹੁਣ ਮੈਂ ਓ ਜਾਣਾ ਵ ਤੇ ਰੁਕਣਾ ਵੀ ਪੈ ਸਕਦਾ ਪਰ ਸੌਂਪ ਆਉ ਫ
ਅੱਛਾ ਅੱਛਾ ਤੁਸੀਂ ਕੀ ਕੰਮ ਜਾਣਾ ਮੈਨੂੰ ਲੱਲਿਆ ਡੈਡੀ ਜੀ ਨਾਲ ਚਲੇ ਆ।
ਆਹ ਨਹੀਂ ਡੈਡੀ ਜੀ ਨੇ ਅਲੱਗ ਜਾਣਾ ਤੇ ਮੈ ਜਾਣਾ ਜਰਾਕ ਕੰਮ ਤੇ ਮੈਂ ਜਾਵਾਂਗੇ ਤੇ ਇਕ ਠੀਕ ਬਸ ਉੱਥੇ ਮੈਂ ਰੁਕਣਾ ਵਾ ਅੱਗੋ ਜਾ ਕੇ ਫਿਰ ਅਅ ਮੈਂ ਨੋਇਡਾ ਜਾਣਾ ਤੇ ਆਪਣਾ ਉੱਥੇ ਗਰੁਪ ਨਾ
ਅੱਛਾ ਤੁਸੀਂ ਫਰੈਂਡ ਨਾਲ ਜਾਣਾ ਹੋਨ ਅੱਛਾ ਅੱਛਾ ਤੇ ਉਹ ਕੀ ਗਏ ਨੇ ਨੇ ਉੱਧਰ ਮਿਲ ਜਾਣਗੇ?
ਉਹਨੇ ਜਾਣਾ ਵ੍ਰਿੰਦਾਵਨ ਜਾਣਾ ਉਸ ਤੋ ਬਾਅਦ ਮਤਲਬ ਕੀ ਉਹਨੇ ਉੱਥੇ ਜਾਣਾ ਫਿਰ ਉੱਥੋਂ ਆ ਵ੍ਰਿੰਦਾਵਨ ਚੱਲ ਜਾਂ ਤੇ ਅਸੀਂ ਇਨਬਟਨ ਕਿੱਥੇ ਟਾਈਪ ਕਰ ਲਾਂਗੇ? ਨੀਚੇ ਸੋਚੱ ਮਿਲਾਂਗੇ
ਅੱਛਾ ਅੱਛਾ
ਹਾਂਜੀ ਪਲੈਨ ਬਣੇਗਾ ਦੇਖ ਲੈਣੇ ਆ।
ਹ ਦੇਖ ਲੈਣਾ
ਤੇ ਬਾਕੀ ਮੇਰਾ ਇਕ ਸਮਾਨ ਸਭ ਪੈਕ ਕਰਨਾ ਯਾ ਆਪ ਮੈ ਦੇਖਣਾ ਕੀ ਕੀ ਪੈਕ ਕਰਨਾ।
ਕੀ ਕੀ ਕਰਨਾ?
ਤੁਹਾਨੂੰ ਕੁਛ ਯਾਦ ਏ ਦੇਖਲੋ ਆਪਣੇ ਆਪ?
ਬੈਗ ਤੇ ਬਾਹਰ ਹੀ ਪਿਆ।
ਹਾਂ ਇੱਕ ਤੇ ਅ ਇਚ ਮੈਨੂੰ ਅਅ ਚਾਰਜਰ ਆਪਣਾ ਚਾਰਜਰ ਕਿਹਰਿਆ ਆਪਣਾ ਆ ਵੇਖ ਜ਼ਰੂਰੀ ਆ?
ਹਾਂਜੀ ਚਾਰਜ ਲਗਾ ਦਿੰਦੇ ਆਂ ਸਹੀ ਟਾਈਮ ਤੇ ਯਾਦ ਦਿਲਾ ਤਾ
ਤੇ ਦੋ ਵਾਇਰ ਕੇਵਲ, ਦੋਵਾਂ ਦੀ ਹੁੰਦੀ ਏ, ਮੋਬਾਈਲ ਆਈਫੋਨ ਦੀ ਤੇ ਦੂਸਰੀ ਹੁੰਦੀ ਹੈ, ਪਾਵਰ ਬੈਂਕ ਦੀ।
ਠੀਕ ਹੈ।
ਅੱਛਾ, ਏਅਰਪੋਟ ਲੋੜ ਪੈ ਜਾਂਦੀ ਹੈ।
ਹਾਂਜੀ, ਹਮ। ਉਹ, ਬਸ ਹਮ ਲੱਗੀ ਹੋਈ ਆ।
ਕੋਸ਼ਿਸ਼ ਤੇ ਕਰਦੀ ਪਈ ਆ, ਦੇਖੋ ਬਾਕੀ।
ਚਲੋ ਮੈਂ ਅਗਲੀ ਗਲੀ ਮੁੜ ਦੇ ਹੋਏ ਆਈਸ ਕਰੀਮ ਲੈਣੀ ਆ, ਆਈਸ ਕਰੀਮ ਤੇ ਤੁਹਾਡਾ ਕੀ ਸੀ ਉਹ? ਅਹ, ਲੱਛੇ ਵਾਲੀ ਕੁਲਫੀ
ਹਾਂਜੀ।
ਤੇ ਦੁਪਹਿਰੇ ਤੁਸੀਂ ਗਏ ਸੀ ਉੱਧਰ, ਆਪਣਾ ਸਿਸਟਰ ਘਰ?
ਕਿੱਧਰ?
ਸਿਸਟਰ ਦੇ ਘਰ ਗਏ ਸੀਗੇ, ਕਹਿ ਰਹੇ ਜਾਣਾ ਉੱਥੇ।
ਹੁਣ ਤੁਸੀਂ ਕੱਲ ਚੱਲਓ, ਕੱਲ ਦੇਖਾਂਗੇ, ਕੱਲ ਹੋਵਾਂਗੀ ਮੈਂ ਵੀ ਫਿਰ।
ਤੇ ਉਹ ਆ ਗਿਆ ਭੈਣਾ, ਬਾਕੀ ਛੁੱਟੀਆਂ ਮਨਾਉਣ ਕਹਿੰਦੇ ਜਾਣਾ।
ਜਾਣਗੇ ਨਾ, ਕੱਲ੍ਹ ਸਾਰੇ ਜਾਣਗੇ।
ਹਾਂਜੀ, ਕੱਲ ਆਉਣਗੇ ਦੇਖੋ। ਦੇਖਣੇ ਆ ਨਾ, ਕੱਲ ਆਉਣਗੇ, ਕਿਸ ਟਾਈਮ ਆਉਂਦੇ ਨੇ। ਹੋਈ ਨੀ ਗੱਲ ਮੇਰੀ, ਬਸ। ਕੱਲ ਪਤਾ ਕਰਾਂਗੇ।
ਅੱਛਾ, ਤੇ ਤੁਹਾਡਾ ਮਨ ਨੀ ਜਾਣ ਤੇ ਆ, ਦੱਸੋ ਫੇਰ?
ਨਹੀਂ-ਨਹੀਂ, ਮੈਂ ਫਿਰ ਜਾਵਾਂਗੀ, ਕੋਈ ਗੱਲ ਨੀ।
ਦੇਖ ਲਓ, ਹੁਣ ਅਗਰ ਫ੍ਰੀ ਹੋ ਉਹਨੂੰ ਆਪਣਾ ਫੇਰ ਕਰ ਲਓ ਪਲੇਨਿੰਗ, ਫਿਰ ਚਲੇ ਜਾਣਾ ਤੁਸੀ ਵੀ।
ਤਿਆਰੀ ਨਹੀਂ ਹੁੰਦੀ ਐਟੇ ਟੈਮ ਤੇ, ਨਾਲੇ ਚੰਗਾ ਨੀ ਲੱਗਦਾ ਦੀਦੀ ਹੁਣਾ ਨੇ ਆਉਣਾ।
ਅੱਛਾ, ਕੱਲ ਦਾ ਟਾਈਮ ਵੀ ਪੂਰਾ ਹੈ ਆਪਣਾ ਕੋਲੇ, ਕਰ ਸਕਦੇ ਹੋ। ਕੌਣ-ਕੌਣ, ਕੱਲ ਦਾ ਟਾਈਮ ਹੈੈ ਗਾ ਆਪਣੇ ਕੋਲ। ਕੱਲ ਤਿਆਰੀ ਕਰ ਸਕਦੇ ਹੋ, ਕੱਲ ਸ਼ਾਮੀ ਯ ਪਰਸੋ ਨਿਕਲਣ ਗੇ ਸ਼ਾਇਦ ਓਥੇ ਜਾਣਗੇ ਤੇ ਓਹ।
ਫਿਰ ਦੀਦੀ ਹੁਣਾ ਨੇ ਆਉਣਾ ਨਾ, ਅੱਛਾ ਨੀ ਲੱਗਦਾ ਨਾ ਐਵੇ। ਦੀਦੀ ਹੋਰ ਹੋ ਜਾਣਗੇ, ਥੋੜੇ ਦਿਨ। ਤਿੰਨੋ ਭੈਣਾਂ ਆ ਜਾਣਗੀਆਂ, ਤੇ ਰੁਪਸੀ ਬਾਅਦ ਵਿਚ ਜਾਏਗੀ।
ਰੁਪਸੀ ਨੇ ਕਦੋਂ ਜਾਣਾ?
ਦੇਖ ਲਾਂਗੀ ਰੁਪਸੀ ਨਾਲ ਯਾ ਤੇ।
ਉਹ ਤੇ ਫਿਰ, ਹਾਂ ਇਹ ਵੀ ਠੀਕ ਹੈ, ਹਾਂ ਕਰਲੋ ਪਲੈਨ ਹਾਂ, ਤੇ ਹੁਣ ਅੱਛਾ ਤੀਨੋ ਭੈਣਾਂ ਜਾਣਗੇ ਤੇ ਰੂਪਸੀ ਨੂੰ ਲੈਨ ਕੌਣ ਆਏਗਾ ਓਹਨਾ ਨੂੰ?
ਅੱ ਰਾਜਨ ਆਏਗਾ, ਚਾਚਾ ਜੀ ਆਉਣਗੇ ਸ਼ਾਇਦ ਵੱਡੀ ਮੰਮੀ ਜੀ, ਚਾਚਾ ਜੀ। ਹਾਂ,
ਅੱਛਾ-ਅੱਛਾ-ਅੱਛਾ-ਅੱਛਾ।
ਹਮ।
ਅੱਛਾ, ਉਹ ਉਹਨੇ ਘਰੇ ਜਾਣਾ ਸੀ, ਕਿਥੇ ਹੋਰ ਅੰਮ੍ਰਿਤਸਰ ਜਾਣਾ ਸੀ।
ਰੁਪਸੀ ਨੇ, ਹਾਂ ਜਾਣਾ। ਅ, ਸੈਕਿੰਡ ਸੈਟਰਡੇ ਬਸ। ਮਤਲਬ ਫਰਾਈਡੇ ਨੂੰ ਰਾਤੀ ਦੀ ਹੋਣੀ, ਪਤਾ ਨੀ ਸ਼ਾਮ ਦੀ। ਉਸ ਤੋਂ ਬਾਅਦ ਫਿਰ ਜਾਏਗੀ ਨਾ ਵੇਖ ਕੇ
ਛ ਹੋਰ ਜਾਣਾ ਸੀ ਪੋਂਟਾ ਸਾਹਿਬ ਹੋ ਆਏ ਨੇ, ਪੋਂਟਾ ਸਾਹਿਬ
ਪੋਟਾਂ ਸਾਹਿਬ ਹੋ ਆਏ ਸੀ, ਪਿਛਲੇ ਤੋਂ
ਕਿਵੇਂ ਕਿਵੇਂ ਸੀ ਟੂ ਵਧੀਆਮ ਕਿਵੇਂ ਗਏ ਸੀ ਕਿੰਨੇ ਬੰਦੇ ਗਏ ਸੀ ਚਜ਼ ਵਧੀਆ ਰਿਹਾ।
ਹਾਂ ਵਧੀਆ ਦਰਸ਼ਨ ਹੋਵੇ ਵਧੀਆ ਕਾਰ ਰੁਚੀ ਹੋਰ ਦੀ ਫੈਮਲੀ ਸੀ ਸਾਰੀ।
ਅੱਛਾ ਕਰਦੇ ਬੰਦੇ ਕਿ ਸ
ਜਾਣਾ
ਅੱਛ ਸੰਡੇ ਨਾਲ ਗਿਆ ਸੰਡੇ ਨਾਲ ਛੁੱਟੀ ਹੁੰਦੀ ਨਾ ਬੈਂਕ ਦੀ।
ਹੂੱ
ਅੱਛਾ ਬੈਂਕ ਵੀਕੇਂਡ ਅੰਦਾ ਬੰਦਾ ਵੀਕੈਂਦ ਤੇ ਗੁੰਮ ਆਂਦਾ ਹੈ
ਦਾਦੀਤੇ ਹੁਣ ਚਲੇ ਨੇ ਹੁਣ ਸੈਕਿੰਡ ਸਟਰਦੇ ਤੇ ਹੁਣ ਕਹਿੰਦੇ ਦਰਬਾਰ ਸਾਬ੍ਹ ਵਾਂਗੇ ਨਾ ਫਿਰ ਬਾਅਦ ਚੋਂ ਪਤਾ ਹੋਰ ਜਾਂਦਾ ਲੇਟ ਦਾ ਲੇਟ ਹੋ ਜਾਂਦਾ ਹੁਣ ਹੁਣ
ਹੈਲੋ ਅੱ ਤੁਹਾਡੀ ਉਹ ਜਿਹੜੇ ਵੱਡੇ ਸਿਸਟਰ ਹੈਗੇ ਉਹਨਾਂ ਦੇ ਬੱਚੇ ਦਾ ਇਗਜ਼ਾਮ ਵੀ ਉਹਨੇ ਅੱਛ ਛੁੱਟੀਆਂ ਨੇ ਕਿ ਇਗਜ਼ਾਮ ਨੇ
ਗਾ ਨਾ ਕੱਲ ਫਿਰ ਤਾਂ ਹੀ ਤੇ ਕਤਾ ਤੇ ਕੱਲ ਜਾ ਰਹੇ ਨਾ ਕੱਲ ਹੀ ਚਲੇ ਜਾਣਗੇ ਨਾ ਕੱਲ ਹੀ ਉਹ ਆਉਣਗੇ ਕੱਲ੍ਹ ਹੀ ਲੈ ਜਾਣਗੇ।
ਸੈਮੀ ਐਗਜਾਮ ਹੋਇ ਮ ਅ ਕੇਢੇ ਮ ਕਰਦੇ ਕੀ ਕਰ ਰਦੇ
ਨਈ ਨਈ ਬਕੋਮ ਹੈ
ਬ ਬਿਕੋਮ ਬਿਕੋਮ ਵਿਚ
ਆਹ
ਅੱਜ ਹੁਨਾ ਦੇ ਕੋਲੇਜ ਲੈਕਚਰ ਸੀਗਾ ਹਾਂ ਯਾਦ ਆ ਗਿਆ ਬਕੋਮ ਅੱਛਾ ਅੱਛਾ ਅੱਛਾ ਛੋਟੀ ਭੈਣ ਦੇ ਉਹ ਕਿਸ ਵਾਸਤੇ
ਕੀ ਕਹਿ ਰਹੇ ਹੋ
ਛੋਟੀ ਸਿਸਟਰ ਦੀ ਜਿਹੜੀ ਉਹ ਹੈਗੀ ਹੈ ਉਹ ਕੁੜੀਓ ਕ ਕਲਾਸ ਹੈਗੀ ਹੈ ਉਹ
ਉਹ ਸ਼ਾਇਦ ਟੈਨਥ ਹਾਂਜੀ ਟੈਨਥ ਚ ਗਈ ਸ਼ਾਇ
ਅੱਜ ਛੁੱਟਿਆ ਪੈ ਗਈ ਹੋ ਨਾ
ਉਹਦੀ ਤੇ ਛੁੱਟੀਆਂ ਨੇ ਨਾ ਤੇ ਪਤਾ ਨੀ ਅਮਨ ਯਾ ਹਰਲੀਨ ਕਿਸੇ ਦਾ ਹੈ ਇਗਜ਼ਾਮ ਹੈਗਾ ਸੀਗਾ।
ਅਸ ਬਹੁਤ ਸਾਰੇ ਜਾਣਗੇ ਤੇ ਪਿੱਛੋਂ ਹਸਬੈਂਡ ਫ੍ਰਰੀ ਇੰਜੋਏ ਕਰਨਗੇ।
ਹਾਂਜੀ
ਅੱਛ ਵਧੀਆ ਵੈਸੇ ਛੋਟੇ ਮੋਹਿੰਦੇਾ ਸਾਰੇ ਨਲਕੇ ਜਾਣ ਤੇ ਪਿੱਛੋਂ ਹਸਬੈਂਡ ਆਪਣਾ ਪਾੋ ਨਾ ਹਮ ਵਧੀਆ ਹੋ ਸ਼ਾਇਦ ਤੁਹਾਡਾ ਪਲੈਨ ਅੱਛਾ ਹੋਏਗਾ ਚਲੋ ਦੇਖੋ ਤੁਸੀਂਗਰ ਮ ਅਸੀ ਨਾ ਜਾ ਨੈਨਸੀ ਨਾਲ ਜਾਣਾ ਪਲਲਾਨ ਕਰੋ ਫਿਰ ਤੁਸੀ
ਨੈਂਸੀ ਨੀ ਰੂਪਸੀ
ਹਾਂ ਰੁਪਸੀ ਯਾਦ
ਹਾਂਜੀ ਦੇਖਣੇ ਆ ਪਲੇ ਦੀਦੀ ਹੋ ਆ ਜਾਣ। ਫਿਰ ਦੇਖਣੇ
ਤੇ ਕਹਿੰਦੇ ਵਿੱਚਥੇ ਛੁੱਟੀਆਂ ਪੈ ਗਈਆਂ ਆਪਣੀਆਂ ਪਰਮਜੀਤ ਕੌਰ ਦੀ
ਕਿਦੀ ਕਿਦੀ
ਇਹ ਸਿਸਟਰ ਤੁਹਾਡੀਲੀ ਕਿਨਾ ਬਤਦਾ ਕਮਲਜੀਤ ਦੀ ਵਾਈਫ ਜੇਹੜੇ ਹੈਗੇ ਨੇ। ਹੁਣਾ ਦੇ ਬੱਚਿਆ ਨੂੰ ਛੁੱਟਿਆ ਪਏ ਗੇਇਆ ਛੁੱਟੀ ਹੋਣੀ ਹੁੰ ਅੱਛਾ ਜੂਨ ਚ ਛੁੱਟੀਆਂ ਹੁੰਦੀਆਂ ਨੇ
ਹਮ ਗਰਮੀ ਦੀ ਛੁਟੀਆ ਹਾਂਜੀ, ਚਲੋ ਹੁਣ ਜਲਦੀ ਆ ਜਾਓ
ਚਲੋ ਅੱਛਾ ਮੈਂ ਅਗਲੀ ਗਲੀ 'ਚ ਜਾ ਕੇ ਸਾਮਾਨ ਲੈ ਰਿਹਾ, ਲੱਛੇ ਵਾਲੀ ਕੁਲਫੀ ਲੈ ਰਿਹਾ। ਹੋਰ ਦੁਕਾਨ ਤੇ ਪੁੱਛ ਲਾੰਗਾ ਠੀਕ ਹੈ, ਫੇਰ ਲੈ ਕੇ ਆਉਂਦਾ ਤੇ ਹੋਰ ਬਾਕੀ ਦੇਖਲੋ ਹੋਰ ਵੀ ਸਮਾਨ, ਦੁਕਾਨ ਖੁੱਲਦੀ ਫੋਨ ਦੁਬਾਰਾ ਕਰਨਾ ਕੁਛ ਹੋਰ
ਹਾਂਜੀ ਠੀਕ ਹੈ ਓਕੇ।